ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ।
ਹਾਂਜੀ- ਹਾਂਜੀ ਵਧੀਆ, ਤੁਸੀਂ ਦੱਸੋ?
ਸਭ ਵਧੀਆ, ਹੋਰ ਘਰ ਪਰਿਵਾਰ ਸਭ ਠੀਕ -ਠਾਕ ਜੀ।
ਜੀ ਐਥੇ ਸਭ ਵਧੀਆ ਨੇ ਤੁਸੀਂ ਦੱਸੋ। ਹੋਰ ਦੱਸੋ। ਤੁਸੀਂ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਹੋਗੇ ਘਰ ਦਾ।
ਨਹੀਂ ਮੈਂ ਘਰਦਾ ਹੀ ਕਰਦਾ ਜਦ ਪੰ
ਠੀਕ ਏ ਜੀ, ਅੱਜ ਕੱਲ ਤਾਂ ਦੇਖੋ ਬਾਹਰਲੀਆਂ ਚੀਜ਼ਾਂ ਵਿੱਚ ਨਾ ਕਿੰਨੀ ਮਿਲਾਵਟ ਆ ਰਹੀ ਹੈ। ਜੋ ਕਿ ਆਪਣੇ ਲਈ ਸਰੀਰ ਲਈ ਬਿਲਕੁਲ ਵਧੀਆ ਨੀ ਹੈਗੇ ਕਿੰਨੇ ਲੋਕ ਮਤਲਬ ਨੁਕਸਾਨ ਸਭ ਤੋਂ ਵੱਧ ਤਾਂ ਬਾਹਰਲੇ ਖਾਣੇ ਦੇ ਦੇਖੋ ਨੁਕਸਾਨ ਹੀ ਨੇ ਹੈਗਾ। ਜਿਵੇਂ ਕਿ ਅੱਜ ਕੱਲ੍ਹ ਦੇ ਹੋ ਜੰਕ ਫੂਡ ਵਿੱਚ ਕਿੰਨਾ ਕੁਛ। ਹਾਂਜੀ- ਹਾਂਜੀ। ਕਿੰਨਾ ਕੁਛ ਆ ਰਿਹਾ ਜਿਵੇਂ ਕਿ ਮੋਮੋਸ ਵਗੈਰਾ ਮੋਮੋਜ਼ ਤਾਂ ਸਭ ਤੋਂ ਵੱਧ ਦੇਖੋ ਚੱਲ ਰਹੇ ਆ ਅੱਜ ਕੱਲ ਹਨਾ ਤੇ ਜੋ ਕਿ ਲੋਕਾਂ ਨੂੰ ਇਹ ਨੀ ਪਤਾ ਹੈਗਾ ਕਿ ਉਹ ਬਣੇ ਕਿਵੇਂ ਕੀ ਕੀ ਉਹਨਾਂ ਵਿੱਚ ਪਾਇਆ ਹੁੰਦਾ ਕੀ ਕੀ ਨਹੀਂ ਪਾਇਆ ਹੁੰਦਾ ਦੇਖੋ ਉਹ ਮੈਦੇ ਦੇ ਹੁੰਦੇ ਆ ਪਹਿਲੀ ਗੱਲ ਤਾਂ ਆਪਣਾ ਸਰੀਰ ਮਤਲਬ ਮੈਦੇ ਨੂੰ ਸਹੀ ਤਰ੍ਹਾਂ ਪਾਚਨ ਨਹੀਂ ਕਰ ਸਕਦਾ ਕਿਉਂਕਿ ਕਿੱਥੇ ਤਾਂ ਆਪਾਂ ਰੋਟੀ ਖਾਂਦੇ ਹ ਨਾ ਉਹ ਛੇਤੀ ਪਚ ਜਾਂਦੀ ਆਪਣੇ ਸਰੀਰ ਚ ਨਾ ਆਪਾਂ ਨੂੰ ਤਾਕਤ ਵੀ ਮਿਲਦੀ ਹੈ ਪਰ ਦੇਖੋ ਬਾਹਰਲੇ ਖਾਣੇ ਆ ਕਿਉਂਕਿ ਮੈਦਾ ਦਾ ਖਾਸ ਕਰਕੇ ਬਹੁਤ ਘੱਟ ਆਪ ਨੂੰ ਪਚਦਾ ਛੇਤੀ ਨੀ ਪਚਦਾ ਉਹ
ਇਹ ਤਾਂ ਹੈ ਹੈ ਡਾਇਜਸ਼ਨ ਇਹਦੀ ਸਭ ਤੋਂ ਸਭ ਤੋਂ ਸਲੋ ਡਾਇਜਸ਼ਨ ਇਸੇ ਦੀ ਮੈਦੇ ਦੀ
ਹਾਂਜੀ ਹਾਂਜੀ ਪਰ ਅੱਜ ਦੇ ਲੋਕ ਸਭ ਤੋਂ ਵੱਧ ਹਨਾ ਬਾਹਰਲੇ ਚੀਜ਼ਾਂ ਚ ਮੋਮਸ ਖਾਣਾ ਜਾਣਾ ਪਸੰਦ ਕਰਦੇ ਤੇ ਉਹਨਾਂ ਨੂੰ ਐਵੇਂ ਲੱਗਦਾ ਕਿ ਹਾਂਜੀ ਅਸੀਂ ਮਤਲਬ ਕਿ ਜੇਕਰ ਉਹੀ ਚੀਜ਼ਾਂ ਆਪਾਂ ਘਰੇ ਬਣਾਈਏ ਤਾਂ ਦੇਖੋ ਆਪਾਂ ਕਿੰਨੇ ਸਾਫ਼ ਸੁਥਰੇ ਤਰੀਕੇ ਨਾਲ ਬਣਾਉਂਦੇ ਹੈਗੇ
ਹਾਂਜੀ ਵੈਸੇ ਜੇ ਤਾਂ ਆਪਾਂ ਮੈਦੇ ਵਾਲੇ ਮੈਦੇ ਦੇ ਮਤਲਬ ਪਾਸ ਸੋਚੀ ਵੈਸੇ ਤਾਂ ਉਹ ਘਰੇ ਵੀ ਦੇਖੋ ਨਾ ਸਾਈਡ ਇਫੈਕਟ ਹੀ ਘਰੇ ਵੀ ਬਣਾਈਏ ਜੇ ਆਪਾਂ ਉਹ
ਇਹ ਤਾਂ ਹੈ
ਬਾਹਰ ਥੋੜਾ ਜਿਹਾ ਉਹ ਸਫ਼ਾਈ ਦਾ ਵੀ ਕੋਈ ਖਾਸ ਧਿਆਨ ਰੱਖਦੇ ਪਰ ਘਰੇ ਥੋੜਾ ਜਿਹਾ ਚਲੋ ਐ ਅੱਖਾਂ ਦੇ ਸਾਹਮਣੇ ਆ
ਹਾਂਜੀ ਹਾਂਜੀ ਪਰ ਦੇਖੋ ਘਰੇ ਆਪ ਆਪਾਂ ਥੋੜਾ ਜਿਹਾ ਉਹ ਸਾਫ਼ ਚੀਜ਼ ਚ ਬਣਾਉਣੇ ਜਿਵੇਂ ਕਿ ਆਪਾਂ ਤਲ ਕੇ ਬਣਾਉਣੇ ਆ ਹਨਾ ਤਲੇ ਬਾਹਰੋਂ ਖਾਂਦੇ ਹਾਂ ਮੋਮਸ ਪਰ ਆਪਾਂ ਆਪਾਂ ਨੂੰ ਐਂ ਨੀ ਪਤਾ ਹੁੰਦਾ ਵੀ ਉਹ ਤੇਲ ਉਹਨਾਂ ਨੇ ਕਿੰਨੇ ਵਾਰੀ ਵਰਤ ਲਿਆ ਜਿਹਦੇ ਵਿੱਚ ਤਲ ਕੇ ਬਣਾਉਂਦੇ ਹਨਾ ਆਪ ਆਪਾਂ ਤਾਂ ਦੇਖੋ ਹਰੇਕ ਚੀਜ਼ ਘਰੇ ਬਣਾਉਂਦੇ ਆ ਜੋ ਕਿ ਉਹ ਉਹਦੇ ਲਈ ਨਵਾਂ ਤੇਲ ਯੂਜ ਕਰਦੇ ਆ ਹਨਾ ਹਰੇਕ ਵਾਰੀ ਦੇਖੋ ਆਪਾ ਧੋ ਸਵਾਰ ਕੇ ਹਰੇਕ ਚੀਜ਼ ਧੋਦੇ ਹਾਂ ਪਹਿਲਾਂ ਫੇਰ ਕਿਤੇ ਜਾ ਕੇ ਖਾਣ ਜੋਗੀ ਬਣਾਉਂਦੇ ਹਾਂ ਆਪਾਂ। ਪਰਿਵਾਰ ਦੇ ਲੋਕ ਦੇਖੋ ਆਪਾਂ ਨੂੰ ਪਤਾ ਨੀ ਹੁੰਦਾ ਹਨਾ ਵੀ।
ਹੂੰ।
ਕਿਵੇਂ ਦੀਆਂ ਸਬਜ਼ੀਆਂ ਉਹਨਾਂ ਵਿੱਚ ਪਾ ਰਹੇ ਆ, ਖ਼ਰਾਬ ਆ ਜਾਂ ਠੀਕ ਆ ਧੋ ਵੀ ਰਹੇ ਆ ਕਿ ਨਹੀਂ ਦੇਖੋ। ਸਭ ਤੋਂ ਪਹਿਲਾਂ ਰੇੜੀਆਂ ਉੱਤੇ ਤਾਂ ਮੱਖੀਆਂ, ਮੱਛਰ ਸਭ ਤੋਂ ਵੱਧ ਹੁੰਦੇ ਆ। ਦੇਖਿਆ ਜਾਵੇ ਤਾਂ ਕਿਉਂਕਿ ਦੇਖੋ ਹਨਾ ਉਹ।
ਪੈਸੇ ਕਮਾਉਣ ਤੱਕ ਮਤਲਬ ਹੈ।
ਹਾਂਜੀ ਹਾਂਜੀ ਇਹ ਤਾਂ ਹੈ ਪਰ ਸਫ਼ਾਈ। ਦਾ ਧਿਆਨ ਉਹ ਬਹੁਤ ਘੱਟ ਰੱਖਦੇ ਕਿਉਂਕਿ ਉਹਨਾਂ ਨੂੰ ਐਵੇਂ ਹੁੰਦਾ ਹਾਂਜੀ ਸਾਨੂੰ ਪੈਸੇ ਬਣਨ ਅੱਜ ਕੱਲ੍ਹ ਦੇ। ਹੁਣ ਮਹਿੰਗਾਈ ਐਨੀਂ ਜ਼ਿਆਦਾ ਵੱਧ ਗਈ ਆ ਹਨਾ। ਜਿਹਦੇ ਕਰਕੇ ਮਤਲਬ ਕਿ ਲੋਕ ਇੱਕ ਦੂਜੇ ਤੋਂ ਮਤਲਬ ਕਿ।
ਹੂੰ।
ਸਹੀ ਮਿਹਨਤ ਤੋਂ ਖਾਰ ਖਾਂਦੇ ਆ ਕਿ ਹਾਂਜੀ ਉਹਦੇ ਉਹ ਜ਼ਿਆਦਾ। ਪੈਸੇ ਕਮਾ ਰਿਹਾ ਜਾਂ ਮੈਂ ਘੱਟ ਕਮਾ ਰਿਹਾ ਉਹਦੀ ਉਹਦੇ ਕਰਕੇ। ਕਿ ਲੋਕ ਸਿਹਤ ਦਾ ਧਿਆਨ ਨੀ ਦਿੰਦੇ, ਲੋਕਾਂ ਦੀ ਸਿਹਤ ਦਾ ਧਿਆਨ ਨੀ ਦਿੰਦੇ, ਕਿ ਲੋਕਾਂ ਨੂੰ ਖਾਣ ਵਿੱਚ। 'ਚ ਕਿਵੇਂ ਦੀ ਉਹ ਚੀਜ਼ ਲੱਗੂ ਪਰ ਇੱਕ। ਪਹਿਲਾਂ ਦੇਖੋ ਹਨਾ ਆਪਾਂ ਨੂੰ ਸਵਾਦ ਤਾਂ ਆਉਂਦਾ ਦੱਸੋ ਹਨਾ ਪਰ ਉਹੋ ਜਿਹੀਆਂ ਚੀਜ਼ਾਂ। ਜੇਕਰ ਆਪਾਂ ਘਰੇ ਹਨਾ ਘਰੇ ਵੈਸੇ ਆਪਾਂ ਜਿਹੜੀ ਵੀ ਚੀਜ਼ ਬਣਾਉਂਦੇ ਉਹਦੇ 'ਚ ਆਪਾਂ ਨੂੰ। ਤਾਕਤ ਵੀ ਮਿਲਦੀ ਆਂ ਤੇ ਸਵਾਦ ਵੀ ਉਹਦਾ ਵੱਖਰਾ ਮਿਲਦਾ ਵਾ।
ਹੂੰ ਵੈਸੇ ਫਾਸਟ ਫੂਡ ਤੋਂ ਤਾਂ ਆਪਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਦੇਖੋ ਜੇ ਹਨਾ। ਜਿੰਨੇ ਆਪਣੇ ਜਿਹੜੇ ਚੰਗੀ ਤਰ੍ਹਾਂ ਕੋਈ ਡਾਇਟ ਪਲੈਨ ਘਰ ਦਾ ਬਣਾਇਆ ਹੋਇਆ ਕੋਈ ਹਨਾ। ਨੈਚੁਰਲ ਨੇ ਜੋ ਵੀ ਚੀਜ਼ ਆ ਜਾਂ ਕੋਈ ਵੀ ਫ਼ਲ ਹੋ ਗਿਆ ਜਾਂ ਕੋਈ ਐਵੇਂ। ਬਣਾ ਕੋਈ ਘਰੇ ਡਾਇਟ। ਉਹ ਸਭ ਤੋਂ ਬੈਸਟ ਹੀ ਆ ਨਾ, ਪਰ ਐਵੇਂ ਹੁਣ ਜਿਵੇਂ ਛੋਟੇ ਬੱਚਿਆਂ ਨੂੰ। ਆਪਾਂ ਲਾ ਤਾਂ ਇਹਨਾਂ ਤੇ ਹਨਾ ਜਾਂ ਕੁਰਕਰੇ ਵਗੈਰਾ ਵੀ ਦੇਖੋ ਸਭ ਤੋਂ ਖ਼ਰਾਬ ਹੀ ਚੀਜ਼ ਨੇ ਗੇ।
ਹਾਂਜੀ ਪਰ ਅੱਜ ਕੱਲ੍ਹ ਦੇ ਜਵਾਕ ਤਾਂ ਦੇਖੋ ਬਾਹਰਲੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਪਸੰਦ ਉਹਨਾਂ ਨੂੰ। ਘਰ ਦੀਆਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ ਵੀ ਸਾਡੇ ਘਰੇ ਕੀ ਬਣ ਰਿਹਾ ਕੀ। ਉਹਦੇ ਵਿੱਚੋਂ ਕਿਵੇਂ ਦਾ ਸਵਾਦ ਆ ਰਿਹਾ ਜੋ ਉਹ ਆਪਣੇ ਲਈ ਕਿੰਨੇ ਕੁ ਫਾਇਦੇਮੰਦ ਆ ਗਾ। ਕਿਉਂਕਿ ਇਹ ਦੇਖੋ। ਛੋਟੇ ਬੱਚਿਆਂ ਨੂੰ ਤਾਂ ਐਵੇਂ ਹੁੰਦਾ ਚਲੋ ਜੀ ਕੁਰਕਰੇ ਫੜਾ ਦੋ ਲਿਆ ਕੇ ਆਪਾਂ ਨੂੰ ਨੀ ਪਤਾ ਉਹ। ਕਿੰਨਾ ਕੁ ਟਾਈਮ ਤੋਂ ਉਹ ਪੈਕਟ ਵਿੱਚ ਬੰਦ ਨੇ।
ਹਾਂਜੀ ਇਹ ਨਾਈਟ੍ਰੋਜਨ ਗੈਸ ਹੁੰਦੀ ਆ ਨਾ ਉਹਦੇ ਵਿੱਚ। ਨਾਈਟ੍ਰੋਜਨ ਮੈਂ ਨਾ ਇੱਥੇ ਚੰਨੋ ਫੈਕਟਰੀ ਆਂ ਸਾਡੇ ਕੋਲ ਕੁਰਕਰੇ ਦੀ ਫੈਕਟਰੀ। ਉੱਥੇ ਲੱਗਿਆ ਹੋਇਆ ਸੀਗਾ ਮੈਂ ਕਾਫ਼ੀ ਟਾਈਮ ਲਾਇਆ ਉੱਥੇ। ਮੈਂ ਦੇਖਿਆ ਉੱਥੇ ਉਹ ਨਾ ਐਵੇਂ ਮਤਲਬ ਉਹ 'ਚ ਨਾਈਟ੍ਰੋਜਨ ਗੈਸ ਭਰੀ ਜਾਂਦੀ ਆਂ। ਜਿਹੜੀ ਆਪਣੇ ਲਈ ਜਮਾਂ ਹਾਨੀਕਾਰਕ ਆਂ।
ਤੇ ਪਰ ਦੇਖੋ ਉਹਦੇ ਕਰਕੇ ਉਹ ਚੀਜ਼ ਖ਼ਰਾਬ ਨੀਂ ਜਦੋਂ ਵੀ ਪਰ ਉਹਨੂੰ ਇੱਕ ਵਾਰ ਪੈਕੇਟ ਨੂੰ ਖੋਲ ਤਾਂ ਨਾਲ ਦੀ ਨਾਲ ਦੇਖੋ। ਉਹਦੇ ਵਿੱਚੋਂ। ਚਲੋ ਆਪਾਂ ਜਦੋਂ ਖਾ ਲਾਂਗੇ ਚੀਜ਼ ਨੂੰ ਜੇ ਉਹਦੇ ਵਿੱਚੋਂ ਆਪਾਂ ਬਚਾਤੀ ਨਾ ਤੇ ਉਹ ਆਹ ਸ਼ਾਮ। ਅੱਧੇ ਘੰਟੇ ਬਾਅਦ ਖ਼ਰਾਬ ਹੋਜੂਗੀ।
ਜੀ। ਉਹ ਬਚੀ ਹੋਈ ਪੈਕਿੰਗ ਰੱਖ ਕੇ ਉਹੀਂ ਹੈ ਨਾ ਬੰਦ ਨਾ ਉਹ। ਤਾਂ ਬਚੀ ਹੋਈ ਆ ਨਾਈਟ੍ਰੋਜਨ ਗੈਸ ਉਹਦੇ ਵਿੱਚ।
ਪਰ ਦੇਖੋ ਕਿੰਨੀਆਂ ਚੀਜ਼ਾਂ ਹਾਨੀਕਾਰਕ। ਨੇ ਆਪਣੀ ਸਿਹਤ ਲਈ ਹਨਾ ਆਪਣੀ ਸਿਹਤ ਨੂੰ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ। ਬਾਅਦ ਵਿੱਚ ਦੇਖੋ ਆਪਾਂ ਪਛਤਾਵਾ ਰਹਿ ਜਾਂਦਾ ਇੱਕ ਪੱਲੇ ਵੀ ਹਾਂਜੀ ਜੇਕਰ ਉਹੀ ਚੀਜ਼ਾਂ।
ਵੈਸੇ ਜੇ ਰੋਕਣਾ ਹਨਾ ਜੇ ਮਤਲਬ। ਕਿਸੇ ਹੱਦ ਤੱਕ ਇਹਨੂੰ ਰੋਕਣਾ ਮਾਂ ਬਾਪ ਵੈਸੇ ਆਪਣੇ ਬੱਚਿਆਂ ਦੇ ਕੰਟਰੋਲ ਪਾ ਸਕਦੇ ਨੇ ਇਹ ਪਾਸੋਂ। ਜਾਂ ਉਹਨਾ ਨੂੰ ਹਨਾ ਨੈਚੁਰਲ ਡਾਇਟ ਨਾਲ ਜੋੜਨਾ ਜਾਂ ਨਹੀਂ ਜੇ ਨਹੀਂ ਜੇ ਜੇ। ਫਿਰ ਵੀ ਜੇ ਜਿੱਦ ਕਰਦੇ ਨੇ ਥੋੜ੍ਹੀ ਬਹੁਤ ਜੇ ਉਹਦੀ ਮਾਤਰਾ ਘਟਾਈ ਜਾਵੇ ਜਾਂ।
ਓ ਨਾ ਚਲੋ ਐਂ ਨ ਕਹਿੰਦੇ ਆਪਾਂ ਵੀ ਚਲੋ ਜਮਾ ਵੀ ਨਾ ਫਾਸਟ ਫੂਡ ਖਾਓ ਪਰ ਹਾਂ ਖਾਓ ਵੀ ਪਰ ਕਾਫ਼ੀ ਘੱਟ ਖਾਓ ਜਿਵੇਂ ਕਿ ਚਲੋ ਆਪਾਂ ਸਮਝ ਲਿਆ ਵੀ ਹਾਂ ਕਈ ਬੱਚੇ ਰੋਜ਼ ਸੀ ਰੋਜ਼ ਖਾ ਰਹੇ ਨੇ ਦੇਖੋ ਹੈਨਾ ਕਈ ਹੁੰਦਾ ਹਨ ਕਈਆਂ ਨੇ ਕਦੇ -ਕਦੇ ਖਾਣਾ ਹਫ਼ਤੇ ਚ ਇਕ ਵਾਰ ਖਾ ਲਿਆ ਅੱਜ
ਜੇ ਵੀ ਮਜਬੂਰੀ ਚ ਕਈ ਵਾਰ ਜਿਵੇਂ ਆਪਾਂ ਨੂੰ ਹੈ ਨਾ ਕਿਤੇ ਬਾਹਰ ਦਾ ਜਾਂਦੇ ਹਾਂ ਨਹੀਂ ਕੋਈ ਖਾਣ ਨੂੰ ਕੋਈ ਮਿਲਦਾ ਜਾ ਮਜਬੂਰੀ ਚ ਖਾਣਾ ਪੈ ਜਾਏ ਉਹ ਸਹੀ ਹੈ ਚਲੋ ਪਰ ਐਵੇਂ ਸਵਾਦ ਵਜੋਂ ਡੇਲੀ ਖਾਣਾ ਉਹ ਤਾਂ ਗਲਤੀ ਆ
ਹਾਂਜੀ -ਹਾਂਜੀ ਚਲੋ ਯਾਰਾਂ ਦੋਸਤਾਂ ਨਾਲ ਦੇਖੋ ਬੈਠ ਕੇ ਬੰਦਾ ਖਾ ਪੀ ਵੀ ਸਕਦਾ ਬੰਦਾ ਹਨਾ ਪਰ ਜਦੋਂ ਆਪਾਂ ਬਿਨਾਂ ਹੱਦੋਂ ਵੱਧ ਕੇ ਉਹ ਚੀਜ਼ ਨੂੰ ਖਾਏ ਜਾ ਰਹੇ ਹਾਂ ਪਰ ਉਹ ਤਾਂ ਦੇਖੋ ਫਿਰ ਨੁਕਸਾਨ ਹੀ ਕਰੂਗੀ ਨਾ ਉਹਦੀ ਥਾਂ ਤੇ ਆਪਾਂ ਘਰੇ ਚੀਜ਼ ਲਿਆਉਦੇ ਹਾਂ ਕੋਈ ਹਨਾ ਚਲਾ ਆਪਣੀ ਮੰਮਾ ਨੂੰ ਕਹਿ ਦੋ ਵੀ ਸਾਨੂੰ ਆਹ ਵਾਲੀ ਚੀਜ਼ ਬਣਾ ਦੋ ਅਸੀਂ ਖਾਣੀ ਆ ਦੇਖੋ ਇੱਕ ਤਾਂ ਮੰਮਾ ਦੇ ਹੱਥ ਦਾ ਸਵਾਦ ਇੱਕ ਮੰਮਾ ਖੁਸ਼ ਵੀ ਹਾਂਜੀ ਸਾਡੇ ਬੱਚੇ ਨੇ ਸਾਨੂੰ ਕੋਈ ਚੀਜ਼ ਕਿਹਾ ਹਨਾ ਬਣਾ ਕੇ ਦੇਣ ਨੂੰ।
ਹੂੰ।
ਤੇ ਉਹਦੇ ਚ ਵੇਖੋ ਘਰ ਦੀਆਂ ਚੀਜ਼ਾਂ ਤੇ ਕਿੰਨੀ ਤਾਕਤ ਹੁੰਦੀ ਹੈ ਹੁਣ ਆਪਾਂ ਦਹੀਂ ਬਣਾਉਂਨੇ ਹਾਂ ਘਰੇਲ ਲ ਸੀ ਬਣਾਉਂਦੇ ਹਾਂ ਜਿਹੜੀਆਂ ਆਪਣੀਆਂ ਲੱਸੀਆਂ ਲੱਸੀ ਬਾਹਰੋਂ ਲੈ ਕੇ ਆਉਂਦੇ ਹਾਂ ਉਹਦੇ ਵਿੱਚ ਦੇਖੋ ਆਪਾਂ ਨੂੰ ਨੀ ਪਤਾ ਹੁੰਦਾ ਕਿਹੜਾ ਲੂਣ ਮਿਰਚ ਮਸਾਲਾ ਜਾਂ ਕਿੰਨਾ ਕੁਛ ਪਾਇਆ ਹੁੰਦਾ ਉਹਦੇ ਵਿੱਚ
ਹਾਂਜੀ ਹਾਂ ਪਤਾ ਵੈਸੇ ਵੀ ਪੈਕਿੰਗ ਆ ਨਾ ਉਹ ਤਾਂ ਪੈਕਿੰਗ ਮਹੀਨਾ- ਮਹੀਨਾ ਪੁਰਾਣੀਆਂ ਹੁੰਦੀਆਂ ਨੇਗੀਆਂ। ਕੋਈ ਨੀ ਐਵੇਂ ਹੁਣ ਆਪਾਂ ਜਿਹੜੀ ਘਰੇ ਬਣਾਉਣੇ ਆ ਤਾਂ ਨੈਚੁਰਲ ਆ ਨਾਲੇ ਇੱਕ- ਦੋ ਦਿਨ ਲਈ ਆਪਾਂ ਯੂਜ ਕਰਦੇ ਹਾਂ ਉਹ
ਨਾਲੇ ਉਹ ਆਪਾਂ ਹਮੇਸ਼ਾ ਤਾਜ਼ੀ ਬਣਾਉਂਨੇ ਹਾਂ ਦੇਖੋ ਉਹ ਆਪਣੀ ਜਿਹੜੀ ਆਪਾਂ ਘਰੇ ਬਣਾਉਂਦੇ ਹਾਂ ਉਹ ਦੋ ਦਿਨਾਂ ਬਾਅਦ ਖੱਟ ਖਟੀ ਹੋ ਜਾਂਦੀ ਹੈ ਇੰਨੀ ਕੁ ਖੱਟੀ ਹੋਨੀ ਆ ਕਿ ਪੀਤੀ ਵੀ ਨਹੀਂ ਜਾਂਦੀਗੀ ਦੇਖੋ, ਪਰ ਉਹ ਤਾਂ ਦੇਖੋ ਆਪਾਂ ਹਾਂਜੀ ਹਾਂਜੀ ਤੇ ਜਿਹੜੀ ਪੈਕਟ ਵਿੱਚ ਬੰਦ ਆ ਤੇ ਉਹ ਜੇ ਆਪਾਂ ਦੋ ਮਹੀਨੇ ਵੀ ਰੱਖੀ ਰੱਖੀਏ ਨਾ ਤਾਂ ਉਹਦਾ ਸਵਾਦ ਬਿਲਕੁਲ ਉਵੇਂ ਦਾ ਹੀ ਰਹੂੰਗਾ। ਇਹਨਾਂ ਚੀਜ਼ਾਂ ਤੋਂ ਫੇਰ, ਹਾਂਜੀ ਹਾਂਜੀ -ਹਾਂਜੀ ਤੇ ਦਹੀਂ ਵੀ ਦੇਖਲੋ ਤੁਸੀਂ, ਦਹੀਂ ਮਤਲਬ ਕਿ ਆਪਾਂ ਘਰੇ ਜਮਾਈਏ ਦੇਖੋ ਦਹੀਂ ਵੀ ਦੋ- ਤਿੰਨਾਂ ਦਿਨਾਂ ਤੋਂ ਵੱਧ ਖੱਟੀ ਹੋ ਜਾਂਦੀ ਹੈ। ਦੋ- ਤਿੰਨ ਦਿਨ ਰੱਖ ਲਈਏ ਤਾਂ, ਤੇ ਜਿਹੜੀ ਉਹ ਪੈਕਟ ਵਿੱਚ ਆਉਂਦੀ ਹੈ ਉਹ ਤਾਂ ਜਮਾਂ ਵੀ ਖੱਟੀ ਨੀ ਲੱਗਦੀ ਉਹਦਾ ਸਵਾਦ ਵੀ ਥੋੜਾ ਜਿਹਾ ਮਿੱਠਾ ਜਿਹਾ ਹੁੰਦਾ ਹੈਗਾ।
ਹਾਂ। ਇਹ ਫਰਕ ਆਈ ਬਸ ਇਹੀ ਓਹ ਪੈਕਿੰਗ ਵਗੈਰਾ ਰੱਖਦੇ ਨੇ ਕੁਛ ਹੋਰ ਇ ਹਿਸਾਬ ਦੀ ਜਾਂ ਉਹਦੇ ਵਿੱਚ ਕੋਈ ਇਹੋ ਜਿਹੇ ਕੈਮੀਕਲ ਯੂਜ ਕਰਦੇ ਨੇ ਨਾ ਇਹ।
ਹਾਂਜੀ -ਹਾਂਜੀ ਜਿਹੜਾ ਉਹ ਚੀਜ਼ ਖਰਾਬ ਨਾ ਹੋਵੇ। ਕਿਉਂਕਿ ਦੁੱਧ ਚਲੋ ਤੁਸੀਂ ਦੁੱਧ ਦੇ ਹਿਸਾਬ ਲਾ ਲੋ ਹਨਾ, ਆਪ ਬਾਹਲੀ ਦੁੱਰ ਜਾਂਦੇ ਨੇ ਬਾਹਰੋਂ ਦੁੱਧ ਲੈ ਕੇ ਆਉਂਣੇ ਹਾਂ ਆਪਾਂ ਉਹ ਸਵਾਦ ਹੀ ਨੀ ਹੁੰਦਾ, ਜਿਹੜਾ ਆਪਾਂ ਘਰੋਂ ਘਰ ਦੇ ਦੁੱਧ ਧਾ ਹਾਂਜੀ।
ਹੂੰ ਜਾ ਉ ਤੇਵੇ ਵੈਸੇ ਉਹ ਵੀ ਦੇਖ ਲੋ ਤੁਸੀਂ। ਇੱਕ ਹੋਰ ਉਹਦੀ ਪਰਖ ਹਾ ਕੇ ਮਤਲਬ ਓ ਤੇ ਜਾਂ ਕਰੀਮ ਵਗੈਰਾ ਵੀ ਨੀ ਆਉਂਦੀ।
ਹਾਂਜੀ -ਹਾਂਜੀ, ਹਾਂਜੀ ਉਹ ਕਰੀਮ ਵੀ ਬਹੁਤ ਮਤਲਬ ਕਿ ਜੇ ਆਉਂਦੀ ਵੀ ਐ ਨ ਹੈ ਨਾ ਤਾਂ ਬਹੁਤ ਘੱਟ ਆਉਂਦੀ ਨਾਲ ਦੀ ਨਾਲ ਉਹਦੇ ਵਿੱਚ ਦੁੱ ਦੇ ਵਿੱਚੋਂ ਘੁੱਲ ਜਾਂਦੀ ਹੈ ਕਰੀਮ, ਪਰ ਜਿਹੜੀ ਆਪਾਂ ਘਰੇਓ ਬਣਾਉਂਣੇ ਦੇਖੋ ਕਿੰਨੀ ਮੋਟੀ- ਮੋਟੀ ਕਰੀਮ ਆ
ਜੀ ਉਹ ਤੇ ਉਬਾਲੀ ਉਬਾਲ ਤੋਂ ਬਿਨਾਂ ਵੀ ਆ ਜਾਂਦੀ ਐ ਕਰੀਮ।
ਜਿਹ ਨਾਲੇ ਉਹਦਾ ਸਵਾਦ ਵੀ ਉਹੀ ਰਹਿੰਦਾ ਜਿਹੜਾ ਮਤਲਬ ਕਰੀਮ ਆਉਣ ਤੋਂ ਪਹਿਲਾਂ ਹੁੰਦਾ।
ਹੂੰ ਫਰਕ ਏ ਈ ਨੈਚੁਰਲ ਚੀਜ਼ ਚ
ਤੁਸੀਂ ਵੈਸੇ ਘਰ ਦੀਆਂ ਚੀਜ਼ਾਂ ਵੱਧ ਖਾਂਦੇੇ ਹੋ ਕਿ ਬਾਹਰ ਦੀਆਂ?
ਨਹੀਂ ਮੈਂ ਘਰ ਨੈਚੁਰਲ ਬਸ ਕੁਛ ਨਾ ਸੀ ਗੇਮ ਰੱਖੀ ਹੋਈ ਆ ਮੈਂ। ਅਥਲੈਟਿਕਸ ਉਹਦੇ ਕਰਕੇ ਫੇਰ ਮੈਂ ਫਾਸਟ ਫੂਡ ਤੋਂ ਥੋੜਾ ਜਹਾ ਪਰਹੇਜ਼ ਹੀ ਰੱਖਦਾ।
ਹਾਂਜੀ-ਹਾਂਜੀ ਵੈਸੇ ਗੇਮਾਂ ਕਰਕੇ ਤਾਂ ਵਧੀਆ ਹੁੰਦਾ ਦੇਖੋ ਫਾਸਟ ਫੂਡ ਵੱਲ ਬੰਦਾ ਬਹੁਤ ਘੱਟ ਜਾਂਦਾ। ਵੈਸੇ ਅਸੀਂ ਤਾਂ ਸਭ ਤੋ ਵੱਧ ਘਰ ਦਾ ਖਾਣਾ ਆਪ ਪਸੰਦ ਕਰਦੇ ਉਂਕ ਪਿੰਡਾਂ ਚ ਤਾਂ ਦੇਖੋ ਹਰੇਕ ਚੀਜ਼ ਤਾਜ਼ੀ ਮਿਲਦੀ ਹੈ ਹਨਾ ਜਿਵੇਂ ਸਭ ਸਬੀਆਂ, ਫਲ ਹੋ ਗਏ ਕਈਆਂ ਨੇ ਤਾਂ ਆਪਦੇ ਘਰਾਂ ਵਿੱਚ ਹੀ ਸਬਜ਼ੀਆਂ
ਮੌਸਮ ਦਾ ਹੀ ਫਰਕ ਆ ਨਾ ਪਿੰਡਾਂ ਦੇ ਵਿੱਚ ਥੋੜਾ ਜਿਹਾ, ਤੁਸੀਂ ਹੁਣ ਤਾਂ ਦੇਖਿਆ ਕਦੇ ਚਲੋ ਹੁੰਦੀ ਆ ਕਾਫ਼ੀ ਗਰਮੀ ਆ ਦੋ- ਚਾਰ ਦਿਨਾਂ ਤੋਂ ਕਾਫ਼ੀ ਗਰਮੀ ਚੱਲ ਰਹੀ ਆ।
ਹਾਂਜੀ।
ਕੁੱਛ ਆ ਥੋੜਾ
ਪਰ ਨਹੀਂ ਪਿੰਡਾਂ ਵਿੱਚ ਤਾਂ ਦੇਖ, ਹਾਂਜੀ-ਹਾਂਜੀ। ਪਿੰਡਾਂ ਵਿੱਚ ਤਾਂ ਸ਼ਾਮ ਨੂੰ ਵੀ ਦੇਖੋ ਵੀ ਮਤਲਬ ਰਾਤ ਨੂੰ ਇਸ ਮੌਕੇ ਮੌਸਮ ਠੰਡਾ ਹੋ ਜਾਂਦਾ ਗਾ, ਪਰ ਸ਼ਹਿਰਾਂ ਵਿੱਚ ਤਾਂ ਉਹ ਵੀ ਨਹੀਂ ਹੁੰਦਾ ਹੇਗਾ। ਕਿਉਂਕਿ ਘਰਾਂ ਦਾ ਹੀ ਇੰਨਾ ਸੇਕ ਹਾਂਜੀ, ਹਾਂਜੀ। ਘਰਾਂ ਦਾ ਹੀ ਇੰਨਾ ਸੇਕ ਹੁੰਦਾ ਕਿ ਦੇਖੋ ਲੋਕਾਂ ਨੇ ਦੋ, ਦੋ ਤਿੰਨ, ਤਿੰਨ ਮੰਜਲੀ ਘਰ ਪਾਏ ਹੁੰਦੇ ਆ ਹਵਾ ਕਿਸੇ ਪਾਸੋਂ ਲੱਗਦੀ ਨੀ। ਉੱਥੇ ਹੀ ਕੜਮਾੱਸ ਚ ਲੋਕ ਰਹੀ ਜਾਂਦੇ ਆ ਬਾਹਰ ਥੋੜਾ ਗਲੀ ਚ ਆ ਜਾਈਏ ਗਲੀ ਚ ਵੀ ਨੀ ਹਵਾ ਲੱਗਦੀ ਜੇਕਰ ਆਪਾਂ ਰੋਡ ਵਗੈਰਾ ਤੇ ਜਾਂਦੇ ਹਾਂ ਫੇਰ ਕਿਤੇ ਜਾ ਕੇ ਆਪਾਂ ਨੂੰ ਹਵਾ ਮਹਿਸੂਸ ਹੁੰਦੀ ਆ ਵੀ ਹਾਂਜੀ ਬਾਹਰ ਹਵਾ ਚੱਲ ਰਹੀ ਹੈ ਪਰ ਪਿੰਡਾਂ ਵਿੱਚ ਤਾਂ ਦੇਖੋ ਤੁਸੀਂ ਵਿਹੜੇ ਵਿੱਚ ਜਾਓਗੇ ਨਾ ਤੇ ਵਿਹੜੇ ਵਿੱਚ ਐਂ ਠੰਡੀ ਠੰਡੀ ਹਵਾ ਲੱਗਦੀ ਹੋਗੀ ਵੀ ਹਾਂਜੀ ਹਵਾ ਚੱਲ ਰਹੀ ਹੈ ਆਪਾਂ ਨੂੰ ਉਧਰ ਪਤਾ ਲੱਗ ਜੂ ਵੀ ਹਵਾ ਚੱਲ ਰਹੀ ਹੈ।
ਹੂੰ, ਇਹ ਤਾਂ ਹੈ ਪਿੰਡ ਚ ਇਹ ਚੀਜ਼ ਦਾ ਫਰਕ ਆਈ।
ਹਾਂਜੀ, ਹਾਂਜੀ।
ਹੂੰ।
ਨਾਲੇ ਪਿੰਡਾਂ ਵਿੱਚ ਤਾਂ ਦੇਖੋ ਹੋਰੇ ਮਤਲਬ ਕਿ ਥਾਂ, ਥਾਂ ਤੇ ਖੇਤ ਹੁੰਦੇ ਆ ਹਨਾ ਮਤਲਬ ਕਿ ਆਹ ਘਰਾਂ ਦੇ ਆਸੇ ਪਾਸੇ ਵਾਧੂ ਖੇਤ ਨੂੰ ਤਾਂ ਜੋ ਠੰਡੀ ਹਵਾ ਆਉਂਦੀ ਰਹੇ ਤੇ ਪੇੜ ਪੌਦੇ ਵੀ ਵਾਧੂ ਲੱਗੇ ਹੁੰਦੇ ਆਗੇ ਉਹਦੇ ਠੰਡੀ ਠੰਡੀ ਹਵਾ ਵਗਦੀ ਰਹਿੰਦੀ ਹਾਂਜੀ, ਹਾਂਜੀ। ਨਾਲੇ ਹਰੇਕ ਚੀਜ਼ ਪਿੰਡਾਂ ਵਾਲੇ ਤਾਂ ਵੈਸੇ ਆਪ ਹੀ ਉਗਾ ਕੇ ਖਾਣਾ ਪਸੰਦ ਕਰਦੇ ਆ।
ਜੀ, ਪਰ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤੀ ਆ ਸਾਰੀ ਆਰਟੀਫਿਸ਼ਅਲ ਚੀਜ਼ਾਂ ਹੈਗੀਆਂ।
ਹਾਂਜੀ, ਹਾਂਜੀ ਚਲੋ ਠੀਕ ਹੈ ਮੈਂ ਤੁਹਾਡੇ ਨਾਲ ਕੱਲ ਗੱਲ ਕਰਦੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।